ਹਾਂਜੀ ਨਮਸਤੇ ਜੀ ਜੀ।
ਨਮਸਤੇ।
ਕੀ ਹਾਲ ਹੈ ਹਾਂਜੀ ਕਰ
ਹੈਲੋ
ਹਾਂਜੀ ਰਾਸਨ ਦੀ
ਰਾਸਾਮੀ
ਬਸ ਠੀਕ ਹੈ ਤੁਸੀਂ ਸੁਣਾਓ।
ਵਾ ਸਾਡਾ ਵੀ ਠੀਕ ਹੈ।
ਕੀ ਕਰਦੇ ਆ।
ਕੁਛ ਨੀ ਕੰਮ ਕਰਕੇ ਫ੍ਰਰੀ ਹੋਈ ਸੀ ਹੁਣ।
ਹਮ-ਹਮ ਹੋ ਗਿਆ ਨਾਸ਼ਤਾ ਪਾਣੀ।
ਹਾਂ ਨਾਸ਼ਤਾ ਪਾਣੀ ਤਾਂ ਹੋ ਗਿਆ।
ਕੀ ਬਣਾਇਆ ਅੱਜ
ਅੱਜ ਅਸੀਂ ਬਣਾਏ ਸੀ ਕੱਲ ਦੀ ਸਬਜ਼ੀ ਪਈ ਹੋਈ ਸੀਗੀ ਚਣਿਆਂ ਦੀ।
ਅੱਛਾ-ਅੱਛਾ ਬੱਚੇ ਗਏ ਸਕੂਲ।
ਹਾਂ ਬੱਚੇ ਅੱਜ ਗਏ ਆ ਸਕੂਲ।
ਅੱਛਾ ਅੱਛਾ ਰੋ ਇਆ ਤੇ ਨਹੀਂ ਛੋਟਾ
ਨਾ ਨਾ ਛੋਟਾ ਨ ਰੋਇਆਜ ਤਾਂ ਖੁਸ਼ੀ ਖੁਸ਼ੀ ਚਲਾ ਗਿਆ
ਅੱਛਾ ਅੱਛਾ
ਬੱਚੇ ਗਏ ਤੁਹਾਡੇ
ਹੁ
ਮੈਂ ਕਿਹਾ ਬੱਚੇ ਸਕੂਲ ਗਏ
ਨਹੀਂ ਜੀ ਮੇਰੇ ਬੱਚੇ ਨਹੀ ਸਕੂਲ ਗ ਏ ਮੇਰੇ ਬੱਚੇ ਛੁੱਟੀ ਹੈ ਅੱਜ
ਵਾਪਸ ਕਰਨਾ ਤੇ ਓਪਨ ਛੇ ਤਰੀਕ ਨੂੰ
ਹਾਂ ਹੋ ਜਾਣੇ ਸੀ ਨਾ ਮੰਮੀ ਨੂੰ ਅੱਜ ਛੁੱਟੀ ਮਿਲ ਜਾਣੀ ਨਾ ਮੰਮੀ ਨੇ ਅੱਜ ਡਿਸਚਾਰਜ ਹੋਣਾ ਬਸ ਉਹ ਨਾਲ ਉਹ ਲੈਣ ਚਲੇਆ ਹਾਂਜੀ ਠੀਕ ਆ ਹੁਣ
ਅੱਛਾ ਅੱਛਾ ਲੈਣ ਜਾ ਰ ਹੋ ਮੈਂ ਕਿਹਾ ਤੁਸੀਂ ਲੈਣ ਜਾ ਰਹੇ ਹੋ
ਹਾਂਜੀ
ਅੱਛਾ
ਹਾਂ
ਹੋਰ ਤਾਂ ਬਸ ਵਧੀਆ ਤੁਸੀਂ ਦੱਸੋ
ਬਸ ਠੀਕ ਹੈ ਹੋਰ ਕੀ ਕੀ ਬਣਾਉਣਾ ਤ ਹੈਰ ਇੱਥੇ ਹਰਿਆਣੇ ਤੇ ਗਰਮੀ ਆ ਉਥੇ ਹਿਮਾਚਲ ਤੇ ਬਾਰਿਸ਼ ਹੁੰਦੀ ਪਈ ਆ
ਅੱਛਾ ਤੁਸੀਂ ਹਰਿਆਣਾ
ਹ ਹਮ ਉਹ ਜਾ ਰਹੇ ਆ ਨਾ ਸਾ ਤੇ ਜੇਤਲੇ ਪਾਸੇ ਬਹੁਤ ਗਰਮੀ ਜਹੀ ਲੱਗਦੀ ਤੇ ੳਥੈ ਥੇ ਹਿਮਾ੍ਚਲ ਐ ਬਾਰਿਸ਼ ਹੋ ਰਹੀ ਜਦੋਂ ਆਪਾਂ ਆਏ ਤਾਂ ਬਾਰਿਸ਼ ਹੁੰਦੀ ਪਈ ਸੀ
ਫਿਰ ਤਾਂ ਉਧਰ ਮੌਸਮ ਵਧੀਆ ਠੰਢਾ ਹੋਣਾ ਆ ਆਪਣੇ ਇਥੇ ਤਾਂ ਬਹੁਤ ਜ਼ਿਆਦਾ ਗਰਮੀ ਆ ਹੈਗੀ
ਹਾਂਜੀ ਹੋਰ
ਹੋਰ ਸਭ ਵਧੀਆ
ਤੇ ਹੁਣ ਦੁਪਹਿਰੇ ਕੀ ਬਣਾਉਣਾ
ਦੁਪਹਿਰੇ ਅਸੀਂ ਚਾਵਲ ਬਣਾਉਣੇ ਅੱਜ ਗਰਮੀ ਕਰਕੇ ਪੇਟ ਖਰਾਬ ਹੋਏ ਪਏ ਇਹ ਉਹਦੇ ਕਰਕੇ ਕਹਿੰਦੇ
ਠੀਕ ਠੀਕ ਅੱਛਾ ਔ ਪਾਣੀ ਪੀ ਪੀ ਕੇ ਵੀ ਬੰਦੇ ਦੀ ਬੱਸ ਹੋ ਜਾਂਦੀ ਗਰਮੀ ਦੀ
ਹੋਰ ਉਹੀ ਤਾਂ ਹੈ ਬੱਸ ਹੋਈ ਪਈ ਹੈ ਬੱਚੇ ਕਹਿੰਦੇ ਮੇਰਾ ਵੀ ਢਿੱਡ ਦੁੱਖਦਾ ਇਹ ਕਹਿੰਦੇ ਮੇਰਾ ਵੀ
ਅੱਛਾ ਅੱਛਾ
ਹਾਂ ਹੋਰ ਤੁਸੀਂ ਦੱਸੋ
ਬਸ ਸਭ ਸਹੀ ਆ ਤੇ ਹਮ ਹੋਰ ਗੱਲਬਾਤ। ਹਹ ਮਾਰ ਜੋ ਚੱਕਰ।
ਆਵਾਂਗੇ।
ਕਦੋਂ ਰੱਖੜੀ ਤੇ
ਹਾਂ।
ਅੱਛਾ।
ਗਰਮੀ ਬਹੁਤ ਹਨਾ ਨਾ ਗਰਮੀ ਚ ਆਣਾ ਜਾਣਾ ਬਹੁਤ ਓਖਾ
ਹਮ ਹਮ।
ਛੋਟੇ ਛੋਟੇ ਆ।
ਹਮ ਇਨੇ ਵੀ ਛੋਟੇ ਹੈਨੀ ਆ।
ਨਹੀਂ ਉਹ ਜਿਹੜਾ ਜ਼ਿਆਦਾ ਛੋਟਾ ਨਾ ਉਹ ਬਹੁਤ ਕਰਦਾ ਆ ਹੈਗਾ ਤ ਗਰਮੀ ਬਰਦਾਸ਼ ਨਹੀਂ ਕਰਦਾ ਹੈਗਾ।
ਅੱਛਾ, ਅੱਛਾ।
ਘਰੇ ਵੀ ਸ਼ਰਟ ਟੀ ਸ਼ਰਟ ਲਾ ਕੇ ਬਹਿ ਜੁਗਾ ਕੱਲੀ ਨਿੱਕਰ ਪਾ ਕੇ ਕਹਿੰਦਾ ਮੈਂ ਤਾਂ ਗਰਮੀ ਲੱਗਦੀ ਅੱਜ ਸਕੂਲ ਗਿਆ ਪਤਾ ਨੀ ਕਿਵੇਂ ਬੈਠੂਗਾ। ਹੁਣ ਤਾਂ ਇਹਨਾਂ ਦੇ ਕਲਾਸ 'ਚ ਏਸੀ ਲੱਗਾ ਹੋਇਆ ਆ ਬਾਕੀ ਪਤਾ ਨੀ ਚਲਾਉਂਦੇ ਆ ਕਿ ਨਹੀਂ ਚਲਾਉਂਦੇ ਕਲਾਸ ਚ
ਅੱਛਾ, ਅੱਛਾ, ਅੱਛਾ ਤੇ ਇੱਧਰ ਆਪਣੇ ਨੀਚੇ ਗੁਡੋ ਠੀਕ ਹੈ, ਸੋਰੈ
ਹਾਂ ਠੀਕ ਨੇ ਹਜੇ।
ਆਣਾ ਨੀ ਏਣੇ
ਨਾ ਅਜ ਤੱਕ ਨਹੀਂ ਕਹਿੰਦੀ ਸੀ ਆਹ ਮੰਥ ਦੇ ਐਂਡ ਚ ਜਾ ਕੇ ਮਹੀਨੇ ਆਉਗੀ।
ਰਹਿਣ ਆਉਗੀ।
ਰਹਿ ਜੁਗੀ ਫਿਰ ਕਿਉਂਕਿ ਹੁਣ ਤਾਂ ਕਾਫ਼ੀ ਟਾਈਮ ਹੋਗਿਆ
ਨਹੀਂ ਆਉਂਦੇ ਨੀ ਜਿਹੜਾ ਮਹੀਨਾ ਹੁੰਦਾ ਸਉਣ ਦਾ ਜਿਹੜਾ ਮਹੀਨਾ ਹੁੰਦਾ। ਸੱਸ ਤੇ ਉਹ ਕੀ ਕਹਿੰਦੇ ਸੱਸ
ਨੁਹ ਦਾ
ਸਸ ਨੂੰ ਨੀ ਕੱਠੀਆਂ ਰਹਿੰਦੀਆਂ।
ਨ ਹੁਣ ਅੱਜ ਕੱਲ੍ਹ ਕਿੱਥੇ ਬਹਿਮ ਕਰਦੇ ਆ ਹੈਗੇ ਪਹਿਲਾਂ ਹੁੰਦੇ ਸੀ। ਤਿਉਹਾਰ ਹੁਣ ਤਾ ਤੀਆਂ ਦਾ ਤਿਉਹਾਰ ਹੀ ਆ ਇਹਨੂੰ ਕਹਿੰਦੇ ਨੇ ਸੋਣ ਮਹੀਨਾ ਤੀਆਂ ਦਾ ਸਾਡੇ ਇੱਧਰ ਮਨਾਉਂਦੇ ਆ ਨਾ ਤੀਆਂ ਤੁਹਾਡੇ ਇੱਧਰ ਵੀ ਮਨਾਉਂਦੇ ਆ।
ਹਾਂ।
ਮਨਾਉਂਦੇ ਤੁਹਾਡੇ ਇੱਧਰ
ਹਾ।
ਮਤ ਪੀਘਾ ਪਾਉਂਦੇ ਹੁੰਦੇ ਆ ਅੱਛਾ ਇੱਧਰ ਵੀ ਪਾਉਂਦੇ ਇਧਰ ਮਨਾਉਂਦੇ ਆ ਪਾਰਟੀਆਂ ਕਰਦੀਆ ਲੇਡੀਜ਼ ਸਾਰੀਆਂ। ਮੇਹਿੰਦੀ ਲਗਾਉਂਦੇ ਹੁੰਦੇ ਆ। ਹਮ ਹੋਰ ਕੀ ਕਰਦੇ ਪੇ ਤੇਰੇ ਬੱਚੇ
ਕੁਛ ਨੀ ਤੁਹਾਨੂੰ ਦੱਸਿਆ ਵੱਡੀ ਨੂੰ ਘਰ ਛੱਡ ਕੇ ਆਈ ਆ ਆਹ ਛੋਟੀ ਨਾਲ ਹੈ ਸੁਤੀ ਹੋਈ ਆ।
ਘਰ ਕਿਦੇ ਕੋਲ ਛੱਡ ਕੇ ਆਏ ਆ।
ਭਾਬੀ ਕੋਲ ਰਹਿ ਲੈਂਦੀ ਆ ਉਹ।
ਰਹਿ ਲੈਂਦੀ ਆ ਤੁਸੀਂ ਫੇਰ ਜਾਣੇ ਪਏ ਹੋ।
ਮਮਤਾ ਵੀ ਰੇਹ ਲੇਦੀ ਏ।
ਅੱਛਾ। ਅੱਛਾ ਤੁਸੀਂ ਜਾ ਰਹੇ ਹੋ ਜਲੰਧਰ
ਮਮਤਾਂ ਹਾਂ, ਹਾਂ ਜਲੰਧਰ ਹਮ ਹੋਰ ਸਵੇਰ ਤਕ ਬਾਰਿਸ਼
ਨਾ ਸਾਡੇ ਬਾਰਿਸ਼ ਵਾਲਾ ਮੌਸਮ ਹੋਇਆ। ਨਾ ਮੌਸਮ ਜਿਹਾ ਬਣਿਆ ਹੋਇਆ ਬਾਰਿਸ਼ ਵਾਲਾ।
ਪਰ ਮੈਨੂੰ ਲੱਗਦਾ ਬੱਦਲ ਬੱਦਲ ਜ਼ਰੂਰ ਬਣੇੇ ਹੋਣੇ ਆ ਪਰ ਹਮ ਬੜਾ ਹੋਣਾ ਹਨਨਾ।
ਬਹੁਤ ਹੀ ਜਿਆਦਾ ਹੋਇਆ ਪਇਆ ਹੈ, ਪਸੀਨਾ ਆਉਂਦਾ ਹੈ ਰਸੋਈ ਚ ਤਾਂ ਕੰਮ ਵੜਨ ਨੂੰ ਜੀ ਨਹੀਂ ਕਰਦਾ।
ਜੀਜਾ ਜੀ ਨੂੰ ਲਾ ਦੋ
ਜੀਜਾ ਤਾਂ ਸਾਰਾ ਹੀ ਕਰ ਲੈਣ ਗਏ। ਜੀਜਾ ਜੀ ਤਾਂ ਸਾਰਾ ਹੀ ਕਰਨ ਗਏ
ਕਰ
ਪਰ ਆਪ ਹੀ ਕਰਨਾ ਪੈਂਦਾ, ਜਿੰਮੇਵਾਰੀਆਂ।
ਹ।
ਜਦੋਂ ਜਿੰਮੇਵਾਰੀਆਂ ਪੈ ਜਾਂਦੀਆਂ।
ਹਮ।
ਹੋਰ ਤਾਂ ਬਸ ਵਧੀਆ ਤੁਸੀਂ ਦੱਸੋ?
ਹਮ।
ਬਸ ਠੀਕ। ਗੱਲ ਬਾਤ ਤੇ ਕੋਈ ਨੀ ਮੈਂ ਕਿਹਾ ਤੁਹਾਨੂੰ ਨਾ ਭਾਬੀ ਦਾ ਫੋਨ ਆਇਆ ਵੱਡੀ ਦਾ। ਕਿ ਨਹੀਂ ਹਜੇ।
ਨਾ ਆਇਆ ਨੀ ਹੈਗਾ, ਆ ਵੀ ਜਾਂਦਾ ਹੈਗਾ।
ਅੱਛਾ, ਅੱਛਾ, ਨਹੀਂ ਉਹਨੇ ਕਰਾਇਆ ਨੀ ਉਹ ਵਾਲਾ ਕੰਮ ਹਜੇ।
ਨਾ ਅਜੇ ਤੱਕ ਨਹੀ ਕਰਾਇਆ ਹੈਗਾ, ਅੱਜ ਕਹਿੰਦੇ ਸੀ ਜਾਣਾ ਆ ਮੈਨੇ। ਤੇ ਬਾਕੀ ਦੇਖੋ। ਹਾਂ ਕਿਹਾ ਤਾਂ ਸੀਗਾ ਅੱਜ ਜਾਣਗੇ, ਉਹਦਾ ਭਾਜੀ ਦਾ ਵੀ ਕਰਨਾ ਸੀ ਨਾ।
ਹਮ।
ਤੇ ਫੇਰ ਉਹ ਕਹਿੰਦੇ ਸੀ ਤੁਹਾਡਾ ਵੀ ਕਰਾ ਲਿਆਉਂਗੀ ਮੈਂ। ਮੈਂ ਕਿਹਾ ਠੀਕ ਆ।
ਅੱਜ ਤਾਂ ਵੰਸ ਸਕੂਲ ਹੋਣਾ, ਅੱਜ ਕਿਥੇ, ਨਹੀ ਮਿਲੇ ਕੀਜ ਹੈ ਹਨਾ।
ਅੱਛਾ।
ਹੋਰ
ਹੋਰ, ਹੋਰ ਤਾਂ ਬਸ ਠੀਕ -ਠਾਕ ਆ।
ਹਮ।
ਹੋਰ ਸੁਣਾਓ, ਤੁਸੀਂ ਗੱਲ ਬਾਾਤ ਕੋਈ?
ਗੱਲ ਬਾਤ ਕੋਈ ਨੀ, ਤੁਸੀ
ਸੂਟ ਸਟਿਚ ਕਰ ਲਿਆ ਸੀਗਾ ਤੁਸੀਂ?
ਆਹੋ ਅੱਧਾ ਪਚਦਾ ਸੂਟ ਕੀ ਸੁਣਾਵਾਂ, ਮੈਂ ਉਹਦੀ ਵੀ ਗੱਲ ਜਿਸ ਵੇਲੇ ਮੈਂ ਸੀਨ ਬਹਿੰਦੀ ਹਾਂ, ਨਿਆਵਤ ਤੇ ਨਿੱਤਿਆ ਲੜ ਪੈਂਦੀ।
ਅੱਛਾ।
ਹੋਰ, ਰੋਂਦੀ ਆ ਫੇਰ ਉੱਠ ਕੇ ਬਹਿ ਜਾਂਦੀ ਫੇਰ ਜਦੋਂ ਬਹਿੰਦੀ ਆ। ਸਵੇਰੇ ਹੀ ਕੰਮ ਮੈਂ ਕਿਹਾ ਤੁਸੀਂ ਅੱਜ ਮੈਨੂੰ ਸੂਟ ਮੈਂ ਸੀ ਦੇਣਾ ਵੀ ਵਿਚੇਚਾਰਾ ਇਏਦਾਂ ਹੀ ਵਿੱਚੇ ਹੀ ਲਟਕਿਆ ਹੋਇਆ ਹਜੇ।
ਅੱਛਾ ਅੱਛਾ ਬੱਚੇ ਤਾਂ ਹੀ ਕਰਦੇ ਨੇ ਸਕੂਲ ਨੀ ਜਾਂਦੀਆਂ ਨਿਆ ਉਹ ਤਾਂ ਜਾਂਦੀ ਆ ਨਿਤਿਆ।
ਨਿਤਿਆ ਜਾਂਦੀ ਆ ਪਰਸੋਂ ਨਾ ਛੁੱਟੀ ਸੀ ਉਹਨੂੰ ਤੇ ਬਸ ਉਹਓਹਨੇ ਕੰਮ ਹੀ ਨੀ ਕਰਨ ਦਿੱਤਾ ਇਹੋ ਜਿਹੀ ਹੈ ਨਾ। ਸ਼ਰਾਰਤੀ ਬਹੁਤ ਹੈ।
ਅੱਛਾ, ਹਾਂ ਸਾਡਾ ਇਹ ਛੋਟਾ ਵੀ ਬਹੁਤ ਸ਼ਰਾਰਤੀ ਆ।
ਬਹੁਤ ਸ਼ਰਾਰਤੀ ਹੈ ਸਵੇਰੇ ਅੰਦਰੋਂ ਕੁੰਡੀ ਲਾਤੀ ਅਸ਼ਮਿਤਾ ਅੰਦਰ ਉਹਨੂੰ ਥੱਪੜ ਮਾਰਿਆ ਪਹਿਲੇ, ਫੇਰ ਉਹਦੇ ਬਾਲ ਖਿੱਚੇ
ਕੁੁੰਡੀ ਲਾ ਕੇ
ਹਾਂ ਕੁੜੀ ਚੀਕੇ ਭਾਬੇ ਕਹਿੰਦੇ ਖੋਲਦੇ ਮੈਂ ਨੀ ਤੈਨੂੰ ਮਾਰ ਦਿੱਤੀ। ਤ ਮੇਰਾ ਸੋਨਾ ਪੋਤਤਾ ਨਾ ਬਾਹਰ ਕੱਢ ਕੇ ਬੜੀ ਭਾਬੀ ਨੇ ਕੁੱਟੀ ਮੈਂ ਕਿਹਾ ਤੁਸੀਂ ਕੁੱਟੋ ਨਾ ਬੱਚੀ ਹੈ। ਕਹਿੰਦੇ ਨਹੀਂ ਮੈਨੂੰ ਕਾਹਾਲੀਆਂ ਪੈਂਦੀਆਂ ਜੋਂ ਇਏਦਾਂ ਕਰਦੀ ਹੈ। ਕਹਿੰਦੇ ਇਹ ਜ਼ਿਆਦਾ ਹੀ ਸਿਰੇ ਚੜੀ ਹੋਈ ਆ।
ਲਾਡਲੀ ਆ ਨਾ ਹੈਗੀ
ਲ
ਠ
ਮਾਰ ਮੂਰ ਖਾ ਕੇ ਮੇਰੇ ਤੋਂ ਆ ਕਹਿੰਦੀ ਬੂਆ ਮੈਂ ਕਿਹਾ ਹ ਮੈਂ ਕਿਹਾ ਤੂੰ ਦੀਦੀ ਕੇ ਸਾਧ ਨੀ ਬੋਲਦੇ ਕਹਿੰਦੀ ਨਾ ਮੈਂ ਕਿਉਂ ਬੋਲੂ
ਅੱਛਾ
ਮੈਂ ਨਹੀਂ ਬੋਲੂੰਗੀ ਸੋਰੀ ਕਹਿੰੋ ਮੈਂ ਆਪ
ਅੱਛਾ
ਛ
ਅੱਛਾ ਹੋਰ ਗੱਲ ਬਾਤ ਇਹ ਤਾਂ ਨੀ ਲੜਦੀਆਂ ਦੋਨੋ ਆਪਸ ਚ
ਨਹੀਂ ਤਿਆਰ ਕਰਦੀ ਹੈ ਨਿਆਮਤ ਅਸ਼ਮਿਤਾ ਨੂੰ ਡਾਂਟਾ ਜਾਂ ਥੱਪੜ ਮਾਰਾ ਤੇ ਪੈ ਜਾਂਦਾ ਏਹੀ ਮੈਨੂੰ ਬਰਾਬਰ ਮਾਰਦੀ ਹੈ ਕਿ ਨਹੀਂ ਮਾਰਨਾ ਦੀਦੀ ਦੀ
ਅੱਛਾ
ਫੇਰ ਉਹ ਜੇ ਇਹਨੂੰ ਮਾਰਾ ਤੇ ਅਸ਼ਮਿਤਾ ਮਾਰਦੀ ਕਹਿੰਦੀ ਛੋਟਿਆ ਹੈ ਬੀਬੀ ਉਸ ਕੋ ਪਤਾ ਹੈ ਕੋਈ ਇਹ ਵੀ ਨਈ ਮਾਰਨਾ ਉਸਕੋ
ਅੱਛਾ ਤੁਸੀਂ ਕੁੱਟ ਦਿੰਦੇ ਆ ਇਹਨਾਂ ਨੂੰ
ਕੰਮ ਇਹਨਾਂ ਦਾ ਵੀ
ਅੱਛਾ
ਹੁ ਉਹਨੂੰ ਚੀਜ ਨੀ ਲੈਣ ਦਿੰਦੀ ਤੁਹਾਨੂੰ ਕੋਈ ਚੀਜ਼ਾਂ ਖੋਹ ਲੈਂਦੀ ਉਥੋਂ
ਅੱਛਾ
ਹੁ
ਹਮ, ਕਹਿੰਦੀ ਆ ਮੇਰੀ ਬੂਆ ਆਏਗੀ ਮੁਝੇ ਨਯਾ ਸੂਟ ਲੈ ਕੇ ਆਏਗੀ ਅਸ਼ਞਿਤਾ ਹਾਂ ਉਹਨੂੰ ਸੂਟਾਂ ਦਾ ਚਾਹ ਓ ਸਾਂਭ ਕੇ ਰੱਖਿਆ ਹੂਆ ਸ ਕਹਿੰਦੀ ੳਦੀ ਬੂਆ ਨੇ ਦਿਆ ਹੁਆ ਏ
ਪਾਂਦੇ ਹੁੰਦੇ ਆ
ਹਾਂ ਹਾਂ ਪਾਉਂਦੀ ਆ ਜਿਦੋ ਸਕੂਲ ਫੰਕਸ਼ਨ ਹੋਵੇ ਨਾ ਫਿਰ ਹੋਆ ਦਦਾ ਜਾਂ ਘਰ ਵਿੱਚ ਇਏਦਾਂ ਦਾ ਫੰਕਸ਼ਨ ਆ ਮੈਲੂੰ ਫਿਰ ਬਣਦੀ ਆ ਸੂਟ ਹੀ ਪਾਉਂਦੀ ਹੈ ਜ਼ਿਆਦਾ
ਅੱਛਾ -ਅੱਛਾ ਉਨੂੰ ਸੂਟ ਪਸੰਦ ਐ ਨਾ ਹੋਗੇ
ਤੁਸੀਂ ਨੈਣਾ ਨੂੰ ਕਹਿ ਕੇ ਸਲਵਾ ਦੇਣਾ ਦੋ ਖੋਬਰ
ਉਹ ਉਹਦੇ ਕੋਲ ਟਾਈਮ ਹੀ ਨਹੀਂ ਲੱਗਦਾ ਪਿਆ ਹੈਗਾ।
ਰੋਲੋ ਕੀ ਕਰਦੇ ਹੈਂ
ਉਹਨਾਂ ਨਵਾਂ ਸ਼ੁਰੂ ਨੀ ਕੀਤਾ ਕੱਪੜੇ ਦਾ ਕੰਮ, ਪਹਿਲਾਂ ਮਿਸਤਰੀ ਲੱਗੇ ਸੀ ਫਿਰ ਉਹਨਾਂ ਦੀ ਆ ਸੈਟਿੰਗ ਵੀ ਕਰੀ ਜਾਂਦੇ ਸੀ ਦੁਕਾਨ ਤੇ
ਤੇ ਉਹ ਹੁਣ ਕਹਿੰਦੀ ਟਾਈਮ ਹੀ ਨਹੀਂ ਹੁੰਦਾ ਹੈਗਾ ਦੁਕਾਨ ਤੇ ਜਨਾਨੀਆਂ ਆ ਜਾਂਦੀਆਂ ਕੱਪੜੇ ਕੁੱਪੜੇ ਲੈਣ
ਅੱਛਾ ਜੀ ਦੁਕਾਨ ਵਧੀਆ ਚੱਲਦੀ ਕੱਪੜੇ ਦੀ
ਹਾਂ। ਵਧੀਆ ਚੱਲਦੀ ਆ ਹੈਗੀ ਸਟਿਚਿੰਗ ਦਾ ਵਿੱਚ ਕਰਦੀ ਆ ਨਾ ਸਟੀਚਿੰਗ ਲਈ ਤ ਫਿਰ ਬਾਹਰ ਉਹਨੇ ਕੁੜੀ ਰੱਖੀ ਹੋਈ ਆ ਉਹਨੂੰ ਫੜਾ ਦਿੰਦੀ ਆ ਉਹ ਵੀ ਨੀ ਕਹਿੰਦੇ ਸੀਤੇ ਜਾਂਦੇ ਟੇਮ ਨਾਲ
ਅੱਛਾ, ਅੱਛਾ
ਅੱਛਾ ਠੀਕ ਆ
ਓਕੇ। ਹਾਂ, ਗਿਆਰਾਂ ਮਿੰਟ ਹੋ ਗਏ ਗੱਲ ਕਟੀ